ਸਤਿ ਸ਼੍ਰੀ ਅਕਾਲ।
ਹੋਰ ਸੁਣਾਓ ਕੀ ਹਾਲ ਚਾਲ?
ਵਧੀਆ ਵਧੀਆ, ਤੁਸੀਂ ਸੁਣਾਓ?
ਸਾਡੇ ਵਧੀਆ ਤੁਸੀਂ ਸਣਾਓ?
ਹੂੰ ਹੂੰ, ਕੁੁਛ ਨਾ ਵਿਹਲੇ ਚਾਹ ਪੀਣ ਡੇ।
ਅੱਛੇ
ਬੱਚਿਆਂ ਦੀ ਸੰਡੇ ਛੁੱਟੀ ਤੇ। ਹੂੰ। ਤੁਸੀਂ ਦੱਸੋ, ਵਧੀਆ ਠੀਕ ਆ। ਹੂੰ, ਕੀ ਕਰਦੇ ਪਏ ਬੱਚੇ?
ਬੱਚੇ ਕੁਝ ਨੀ, ਖੇਡਣ ਖੁਲਨ ਡਇਆ।
ਅੱਛਾ, ਛੁੱਟੀ ਇੰਜੋਏ ਕਰਦੇ ਪਏ ਸੰਡੇ ਦੀ ਰਾ ਲਾਸਟ।
ਹਾਂ।
ਹਾਂ, ਬਿਜੀ ਹੋ ਜਾਣਾ
ਹੋ ਹੋ, ਫੇਰ ਸਕੂਲ ਸਕੂਲ ਤੋਂ ਆ ਕੇ ਟਿਊਸ਼ਨ ਤੇ।
ਹੂੰ ਹੂੰ।
ਬਿਜੀ ਹੋਏ ਹੋਰ ਤੁਸੀਂ ਸੁਣਾਓ, ਕੀ ਬਣਾ ਲਿਆ?
ਹੋ ਗਿਆ, ਦੁਪਹਿਰਾ ਦਾ ਬਣਾ ਲਿਆ?
ਹਾਂਜੀ, ਬਣਾ ਕੇ ਰੱਖ ਲੀ ਆ
ਹੈ।
ਮੈਂ ਕਿਹਾ ਹਾਲੇ ਤੋਰੀ ਲੈਨੀਆ ਨੇ, ਰਾਤ ਲੀ ਬਣਾ ਕੇ ਰੱਖਦੀ ਆ।
ਹੂੰ ਹੂੰ।
ਤੁਸੀਂ ਸੁਣਾਓ?
ਵਧੀਆ ਵਧੀਆ ਸਭ ਠੀਕ ਠਾਕ ਆ, ਮੌਸਮ ਕਿਵੇਂ?
ਮੌਸਮ ਗਰਮੀ।
ਹੂੰ।
ਕਦੀ ਹਵਾ ਜੀ ਚੱਲਣ ਲੱਗ ਪੈਂਦੀ, ਕਦੀ ਗਰਮੀ ਹੋ ਜਾਂਦੀ।
ਅੱਛਾ।
ਹਾਂਜੀ ਹਾਂਜੀ, ਮੋਸਮ ਹੋਣਾ ਰਹਿਣਾ ਦੋ ਕ ਮਹੀਨੇ।
ਅੱਛਾ, ਮੋਸਮ ਹੋਰ ਦੋ ਦੋ ਤਿੰਨ ਮਹੀਨੇ ਹੈਗੇ ਗਰਮੀ ਦੇ ਹਜੇ।
ਹੈਗੇ ਹੈਗੇ ਨੇ ਤਿੰਨ ਚਾਰ
ਆਹੋ ਹੂੰ, ਬਸ ਵਧੀਆ ਹੋਰ ਬਾਕੀ ਪਰਿਵਾਰ ਕੀ ਕਰਦਾ ਪਿਆ?
ਸਭ ਵਧੀਆ ਠੀਕ ਠਾਕ, ਆਪੋ ਆਪਣਾ ਕੰਮ ਧੰਦੇ ਲੱਗੇ ਸਾਰੇ।
ਗਏ ਨੀ ਕਿਤੇ ਵੀ ਅੱਜ, ਘੁੰਮਣ ਫਿਰਨ?
ਮੈਹਾ ਜਾਣਾ, ਸ਼ਾਮਾਂ ਨੂੰ ਜਾਵਾਂਗੇ।
ਅੱਛਾ।
ਘੁੰਮ ਫਿਰ ਕੇ ਆਵਾਂਗੇ। ਬਟ ਜ਼ਾਰ ਦਾ ਕੰਮ ਥੋੜਾਂ, ਗਰਮੀ ਬੜੀ ਹੋਣ ਸ਼ਾਮ ਨੂੰ ਜਾ ਮਿੰਟਾਂ
ਅੱਛ ਹਾਂ-ਹਾਂ।
ਹੁਣ ਤੇ ਨਵਾਂ-ਨਵਾਂ ਸਮਾਨ ਰੱਖਦੇ ਪ‌ਏ ਹੁਨੇ ਨਾ, ਨਵੇਂ ਕਿਚਨ 'ਚ।
ਥੋੜ੍ਹਾ ਜਿੰਨਾ ਕਿ ਅਰਾਮ ਨਾ ਦਿਆੜੀਆ
ਹਾਂ, ਆਵਾਜ਼ ਕੁੱਝ ਕਲੀਅਰ ਨੀ ਆਉਂਦੀ ਪ ਛਾਂ-ਛਾਂ ਦੀ ਆਵਾਜ਼ ਆਉਂਦੀ ਪਈ ਵਿੱਚ।
ਉਹ ਪੱਖਾ ਚੱਲਣ ਡਿਆ, ਕੂਲਰ ਪਰਾ ਨੂੰ ਨੀ, ਹੁਣ ਠੀਕ ਆ।
ਹਾਂਜੀ, ਹੁਣ ਠੀਕ ਆ, ਹੂੰ-ਹੂੰ।
ਪੱਖੇ ਲਾਗੇ ਹੀ ਨਾ ਮੈਂ, ਓਦੇ ਕਰਕੇ ਦੂਜਾ ਹਜੇ ਉੱਪਰ ਇਹ ਲਗਾਇਆ ਓਦੇ ਤੇ। ਨੀਚੇ ਆਲਾ ਜਿਦਾਂ, ਮੈਂ ਤਾਂਗੇ ਫੈਲਾ ਕੇ ਬੈਠੀ ਸੀ ਜਿਹਦੇ ਥੱਲੇ‌, ਹੋਰ ਤੇ ਜਾਣ ਕਿੱਥੇ। ਅਜੇ ਮੁੰਡੇ
ਚਲੋ ਵਧੀਆ ਕੇ।
ਹੋਰ ਵਧੀਆ, ਠੀਕ-ਠਾਕ ਆ ਸਭ।
ਕੀ ਬਣਾ ਲਈ ਸਬਜ਼ੀ?
ਸਬਜ਼ੀ ਹਜੇ ਜਾ ਕੇ, ਅੱਜ ਕ ਬਣਾਈ ਹੀ ਲੌਕੀ ਆਪਾਂ, ਨਾਲੇ ਆਲੂ ਗੋਭੀ।
ਅੱਛਾ-ਅੱਛਾ ਬੱਚੇ ਸਾਰਿਆਂ ਨੇ
ਬੱਚੇ ਹਜੇ ਕਿੱਥੇ ਖਾਣੀ ਆ, ਬੱਚਿਆਂ ਨੇ ਆਪੇ ਆਪਣਾ ਆਪਣਾ ਬਣਾ ਕੇ ਖਾ ਲੈਣਾ ਉਹਨਾਂ ਨੇ। ਹੂੰ। ਕੱਲ੍ਹ ਮੋਮੋਜ਼ ਬਨਾਕੇ ਖਾਲੇ ਹੀ ਉਹਨਾਂ ਨੇ।
ਅੱਛਾ-ਅੱਛਾ।
ਨ‌ਈ। ਅੱਜ ਵੇਖੋ ਕੀ ਬਣਦੇ।
ਠੀਕ-ਠੀਕ।
ਹੂੰ।
ਆਪਣੀ ਮਰਜ਼ੀ ਐ, ਚੰਗਾ ਫਿਰ ਓ ਆਪਣਾ ਆਪ ਈ ਕਰ ਲੈਂਦੇ ਆ।
ਹਾਂ ਉਹੀ ਨਾ, ਕਰ ਲੈਂਦੇ ਆਪਣਾ ਖਾਣ-ਪੀਣ ਜੋਗਾ।
ਤੇ ਐਹ ਵਧੀਆ-ਵਧੀਆ।
ਰੋਟੀ ਨੀ ਬਣਾਉਣੀ, ਬਾਕੀ ਸਾਰੇ ਕੰਮ ਕਰ ਲੈਣੇ
ਚਲੋ ਐਹ ਵਧੀਆ ਕੇ, ਉਹ ਵੀ ਆ ਜਾਂਨੀ ਜਾਚ ਆਪੇ।
ਹਾਂ।
ਛੇਤੀੇ ਆ ਜਾਣਾ, ਉਦੋ ਤੇ ਐਨੀ ਘਲਾ ਤਾ ਬੜਾ ਛੇਤੀ ਸੀ ਉਸ ਵੇਲੇ।
ਇਹ ਜਾਣਗੇ ਹੂੰ-ਹੂੰ, ਹੂੰ-ਹੂੰ।
ਹੂੰ-ਹੂੰ।
ਅੱਛਾ ਵਧੀਆ ਕੇ।
ਨਾਹ।
ਹੂੰ-ਹੂੰ।
ਸੁਣਾਂ ਦਵੋ।
ਵਧੀਆ-ਵਧੀਆ, ਠੀਕ-ਠਾਕ ਸਭ। ਮੈਂ ਵੀ ਬਸ ਵਿਹਲੀ ਬੈਠੀ ਮੈਂ ਚਲ ਫੋਨ ਈ ਪਰੀਐ ਕਿਸੇ ਨੂੰ, ਹੂੰ। ਹੂੰ। ਹੋਰ ਵਧੀਆ, ਨਵੀਂ ਤਾਜੀ ਕੋਈ ਨੀ ਬੱਸ- ਚਾਹ ਮਿਲ ਗਈ ਆ ਚਾਹ ਪੀਣ ਲੱਗੀ ਆ ਜਿਊ ਪੀ ਕਲ ਐਥੈ ਬੈਠੇ।
ਅੱਛਾ- ਅੱਛਾ।
ਹੂੰ।
ਬਾਜ਼ਾਰ ਵੱਲ ਨੀ ਗਏ?
ਬਾਜ਼ਾਰ ਵਾਲੇ ਨੀ ਸ਼ਾਮਾਂ ਨੂੰ ਵੇਖਦੇ ਆ ਸਬਜ਼ੀ ਵਗੈਰਾ ਲੈ ਕੇ ਆਵਾਂ।
ਨਹੀਂਜੇ ਚੂੜੀਆਂ ਆਪਾਂ ਲਈਆਂ ਤੁਸੀ ਕਂਦੇ ਸੀ ਨਾ ਕਿੱਥੋਂ ਮਿਲਦੀਆਂ ਵਾ, ਕਿਸੇ ਦੁਕਾਨ ਤੋਂ ਜਾਂ ਓਦਾਂ ਹੀ, ਬਾਜ਼ਾਰ ਚੋ।
ਬਜ਼ਾਰੋ ਈ।
ਕਲਰ ਨੀ ਖ਼ਰਾਬ ਹੁੰਦੇ ਜਿਨਾ ਦੇ?
ਹੂੰ- ਹੂੰ, ਹੂੰ।
ਮੈਂ ਕਿਹਾ ਦੁਕਾਨ- ਦੁਕੂਨ ਹੈ। ਉਹ ਨਾ ਸਿਮਰਨ ਭਾਬੀ ਦੀਆਂਰੀਆਂ ਮਾਮੀ ਜੀ ਉਹਨਾਂ ਨੇ ਅਕਤੂਬਰ ਵਿਚ।
ਹੂੰ-ਹੂੰ।
ਕਹਿੰਦੇ ਕਿ ਜਦੋਂ ਮੈਂ ਆਵਾਂ, ਤੇ ਮੈਨੂੰ ਮਗਾ ਦਈ ਭਾਵੇਂ। ਜਿੰਨੇ ਦੀਆਂ ਮਰਜ਼ੀ, ਮੈਂ ਪੇਮੈਂਟ ਆਪੇ ਹੀ ਕਰਾਂਗੀ ਸਾਰੀ,
ਅੱਛੇਆ।
ਮੈਂ ਕਿਹਾ ਜ ਆਓਗੇ ਕੇ ਲਾਗੇ ਉਦੋਂ ਮੰਗਵਾ ਲਾਂਗੇ ਫੇਰਨ ਮ ਆ ਡਿਜਾਈ ਕੱਅੱਧਾਂ ਇਹ ਅੱਧਾ ਜੋੜਾ ਮਾਮਾ ਨਾ ਹੁਣ ਨੀ ਹੋਉਣਾ ਹੈਗਾ ਹੁਣ ਲੇਟ ਹੋ ਗਿਆ ਵਾ,
ਹੂੰ-ਹੂੰ।
ਦੀ ਵਵਾਪ ਸੀ ਏਾਂ ਜੋੜਾ ਮ ਮ ਮੰਗਵਾਣਾ ਸੀ ਤੇ ਮੈਂ ਮੰਗਈ ਦਿੰਦੀ,
ਹੂੰ ਕੋਈ ਨੀ ਕੋਈ ਆਉਂਦਾ ਜਾਂਦਾ ਫੇਰ ਵੇਖ ਲਾਂਗੇ,
ਬਸ ਉ ਮੈਂ ਕਿਹਾ ਟੈਮ ਲ ਨਹੀਂ ਉਦੋਂ ਜਦੋਂ ਆਉਣਗੇ ਦਬਾਤਾੂੰ ਮੈਂ ਦੱਸੂਗੀ। ਉਹ ਨੇ ਇੱਥੇ ਆਉਣਾ ਘੁੰਮਣ ਵਾਸਤੇ, ਮੈਂ ਆਖਿਆ ਮ ਤੁਸੀਂ ਜਾਣਾ ਤੇ ਹੋਇਓ ਉੱਥੇ ਤੁਹਾਨੂੰ ਮੈਂ ਅਡਰੈਸ ਦੇਵਾਂਗੀ। ਆਪ ਆਪੇ ਪਸੰਦ ਦੀ ਲੈ ਆਓ ਹੁਣ ਜਦ ਜਾਣਗੇ ਬਾਜ਼ਾਰ।
ਹੂੰ।
ਕੀ ਪਤਾ ਉਹਨਾਂ ਦਾ ਆਈ ਜਾ,
ਕੋਈ ਨੀ ਦੱਸ ਦੇ ਕੋਈ ਆਉਂਦਾ ਜਾਂਦਾ ਭੇਜ ਦਾਂਗੇ ਕਿਤੇ,
ਆ ਮੈਂ ਬ ਵੇਖਣ ਉਦੋਂ ਲੱਗ ਗਈ ਸੀ ਮ ਸੂਬਾ ਸੋਣਾ। ਹੁਣ ਇੱਕ ਜੋੜਾ ਮਿੱਠਣ ਦਾ ਫੁ ਲੈ ਕੇ ਘੱਲ ਦੇਣਾ ਹੁਣ, ਜਾਵਾਂ। ਲੱਕਰੀ ਵਾਲੇ ਪਾਸੇ ਦੁਕਾਨਾਂ ਹੈਗੀਆਂ ਨੇ ਨਾ,
ਹੂੰ।
ਪਾਉਗੇ ਉਓਧੇ ਇਕੱਲਿਆ ਸਾਈ ਜ ਲ ਤੇ ਪਾ ਕੇ ਵੇਖ ਲੋ
ਅੱਜ ਤੇ ਫਰ ਰਖ ਤੀ ਅੱਜ ਦੇ ਫੇਰ ਵਿਹਲੇ ਹੋਣੇ ਨਾ ਅੱਜ ਮਿਸਤਰੀ ਵਗੈਰਾ ਨੀ ਨਾ ਆਏ,
ਨਾ ਅੱਜ ਨੀ ਆਏ ਅੱਜ ਸੰਡੇ ਦੀ ਛੁੱਟੀ ਫਰੀ ਫ ਤਾਂ ਹੀ ਕਰਕੇ ਤੇ ਫੇਰ,
ਨਾ। ਲੱਗਦੀ ਸਬਜ਼ੀ ਆਪਣੇ ਕਿ ਨਹੀਂ?
ਲੱਗਣ ਡ ਸਬਜੀ ਲੱਗਣ ਡੀ ਅਸੀਂ ਤਾਂ ਆਪ ਉਹੀ ਖਾ ਲਈ ਦੀ ਥੋੜੇਆਂ ਭਿੰਡੀਆਂ, ਖੀਰੇ। ਮਿਰਚਾਂ ਬਹੁਤ ਨੇ, ਮਿਰਚਾਂ ਬਹੁਤ ਜ਼ਿਆਦਾ ਹੋਨੇ ਬੂਟੇ ਹੀ ਨਾ ਭਰੀਆਂ ਪਈਆਂ ਬਾਲਟੀ ਇੱਕ ਵੱਡੀ ਹੋਰ। ਲਿਆਂਦੀਆਂ ਹੁਣੇ ਅਚਾਰ ਪਾਉਂਦੇ ਆ।
ਹੂੰ- ਹੂੰ।
ਪਹਿਲ ਵਟੀਆਂ ਨਾਲਡ ਨਾਲਾਲ!
ਵਧੀਆ ਘਰ ਵਰਗੀ ਸਬਜ਼ੀ ਦੀ, ਹਰ ਇੱਕ ਚੀਜ਼ ਦੀ, ਮੌਜ
ਆਹੋ ਹੁਣ ਸਬ ਕੌੜੀਆਂ ਹੋ ਗਈਆਂ, ਅੱਗੇ ਕੌੜੀਆਂ ਲਗਿਆਂ ਹੋਇਆਂ ਹੁਣ ਕੋੜਿਆਂ ਹੋ ਗਇਆਂ, ਅਗੇ ਤੇ ਮਿਠਿਆਂ ਐ
ਆਹ ਚਲੋ ਵਧੀਆ ਆ ਕੇ, ਇਹਦੇ ਨਾਲੋਂ ਚੰਗਾ ਤੇ ਬੰਦਾ ਵੇਸਟ - ਰਹਦਾ, ਕਿਸੇ ਨੂੰ ਦੇਣ ਨਾਲੋਂ ਫਿਰ ਰਜਉਣ ਨਾਲੋਂ ਚੰਗਾ
ਚਲੋ ਜਿਹੜੇ ਕਰਮਾਂ ਚ ਹੈ, ਉਹਨੇ ਖਾਈ ਲੈਣੀ
ਸੰਡੇ ਦੇ ਸੰਡੇ ਬੱਚਿਆਂ ਨੂੰ ਬਿਠਾ ਦਿੱਤਾ ਟੋਕਰੀ ਦੇ ਕੇ ਬਈ, ਵੇਚੋ
ਹਹ ਗਰਮੀ ਹੈ ਨਾ ਮੌਸਮ ਜੁਗ ਰਿਹਾ ਹੈ ਫਿਰ ਤਾਂ ਬੱਚੇ ਘੱਟ ਐ ਸ਼ਾਮ ਨੂੰ ਗਰਮੀ ਬਹੁਤ ਜ਼ਿਆਦਾ ਵੈ
ਹਾਂ ਉਹ ਤੇ ਹੈ।
ਹਾਂ!
ਹੁਣ ਕੀ ਬਣਾਉਣ ਲੱਗੇ ਦੁਪਹਿਰਾ ਨੂੰ ਅੱਛਾ
ਹਾਂ, ਚਲੋ ਵਧੀਆ ਵੇ
ਹਾਂ, ਚਲੋ ਵਧੀਆ ਤੇ
ਹਾ ਹਾ ਮਿਸਤਰੀ ਦੇ ਨਾ ਤੇ ਬਣ ਜਾਂਦੀ ਨਾ, ਸੁੱਕੀ ਸਬਜ਼ੀ ਚੱਲ ਜਾਂਦੀ ਜਿੱਦਾਂ ਮਿਸਤਰੀ ਨੂੰ ਉਹ ਫਿਰ
ਹਾਂ, ਉਹ ਫਿਰ ਦਾਲ ਵਗੈਰਾ, ਤਰੀ ਵਾਲੀ ਚੀਜ਼ ਚੰਗੀ ਰਹਿੰਦੀ ਹੈਨਾ।
ਚ, ਤਰੀ ਵਾਲੀ ਨਾਲ ਫਿਰ ਉਹ ਹੋ ਜਾਂਦਾ ਨਾ
ਹੂ ਹੂ
ਆਲੂਆਂ ਦੀ ਸਬਜ਼ੀ ਬਣਾ ਲੋ ਬਣਾ ਲੋ ਨਾ
ਹੂ ਹੂ, ਚਲੋ ਵਧੀਆ ਚੰਗਾ
ਬੱਤਿਆਂ ਦੇ ਸਕੂਲ ਸਟਾਰਟ ਹੋਂਗੇ ਫੇਰ ਟੈਨਸ਼ਨ ਹੋ ਜਾਣੀ, ਫੇਰ ਕੀ ਬਣਾ ਕੇ ਪਾਵਾਂ ਟਿਫਨ ਵਿੱਚ ਤੇ
ਹਾਂ ਹਾਂ,
ਉਠਾਂਗੇ ਸਵੇਰ ਦੀ ਸਬਜ਼ੀ ਲਈ, ਹੁਣ ਆ ਕੇ ਕੀ ਖੜਣਾ ਨੇ
ਹਾਂ, ਉਹ ਤੇ ਹੈ ਹੀ ਏ, ਜਾਣਾ ਵੀ ਮੁਸ਼ਕਿਲ ਲੱਗਦਾ ਨਾ ਇ ਛੁੱਟੀਆਂ ਹੋਣ ਦੇ ਬਾਅਦ ਚ, ਬੱਚਿਆਂ ਨੂੰ
ਆਹ ਹਾਂ ਮੁਸ਼ਕਿਲ ਤਾਂ ਅਗੇ ਹੈਗੀ ਐ, ਇਨ੍ਹਾਂਨੂੰ ਕੱਲ ਨੂੰ ਜਾਣਾ ਈ ਪੈਣਾ ਨਾ, ਜਾਣਾ ਈ ਪੈਣਾ ਨਾ
ਆਂਹ ਓਈ ਨਾ
ਜਿੰਨਾ ਮਰਜ਼ੀ ਕਰਲੋ ਸਕੂਲ ਚ ਜਾਣਾ ਪੈਣਾ
ਆ ਸਕੂਲ ਏ।
ਗਰਮੀ ਵੀ ਬੜੀ ਏ ਨਾ ਅਸਲ ਚ ਗਰਮੀ ਬੜੀ ਏ।
ਗਰਮੀ ਤਾਂ ਹੈਗੀ ਏ ਪਰ ਏ
ਔਣ-ਜਾਣ ਦੀ ਦਿੱਕਤ ਚ ਮੈਂ ਕੇਹਾ ਠੀਕ ਹੋ ਨਾ
ਹਾਂ-ਹਾਂ-ਹਾਂ
ਤੇ ਫਿਰ ਦੋ ਵਜੇ ਛੁੱਟੀ ਟਾਈਮ ਦਾ ਜੇ ਤੁਆਂਡੀ ਟਿਊਸ਼ਨ ਸਟਾਰਟ ਹੋਗੀ ਬੇਟੀ ਦੀ ਵੀ ਹੋਏ ਗੀ ਨਾ ਜੇ ਓ ਟਿਊਸ਼ਨ ਸਟਾਰਟ ਹੋ ਗਈ ਫਿਰ ਤੇ ਠੀਕ ਆ ਫਿਰ ਤਾਂ ਦੋਹਾ ਨੇ ਇਕੋ ਟੈਮ ਤੇ ਆ
ਹਾਂ, ਓ ਤੇ ਹੈ।
ਹਾਂ ਨਈ ਗਰਮੀ ਵਿੱਚ ਆਉਣਾ-ਜਾਣਾ ਮੁਸ਼ਕਿਲ ਹੋ ਜਾਂਦਾ ਨਾ
ਕੋਨ ਕੀ ਕਰਦੀ ਏ ਕੱਲ ਈ ਪਤਾ ਲਗੂ।
ਗਰਮੀ ਚ ਬੇਦਲ ਕਰ ਦਿੰਦੇ ਆ ਤੇ
ਹਾਂਜੀ-ਹਾਂਜੀ, ਅੱਜ ਕਹਿ ਗਈ ਸੀ, ਅਮਨ ਮੈਡਮ ਨੂੰ ਪੁੱਛਣੀ ਨਾ।
ਹੂੰ-ਹਂ।
ਏਦਾਂ ਸਟਾਰਟ ਕਰੋ।
ਹਾਂ ਨਈ ਚੱਲੋ ਵਧੀਆ ਵਾ ਤੇ
ਟਿਊਸ਼ਨ ਪੜ ਲਾ ਕਰਾਂਗੇ ਵੀਰੇ ਫਿਰ ਛੁੱਟੀ ਦੇ ਟੈਮ ਬਾਰ ਮੈਡਮ ਨੇ ਸਾਸ ਸ੍ਰੀ ਕਾਲ ਹੋਏ ਅਸੀ‌ ਚਾਰ ਜਣੇ ਗਏ ਮੰਡੇ ਦੇ ਹੁਣ ਕਰਾਂਗੇ। ਦੇ ਸਕੂਲ ਪੱਜ ਵੀ ਜਾਂਦਾ।
ਹਾਂ ਜਾਂਦਾ।
ਕਟਹਲ ਦੋਬਾਰਾ ਨੀ ਘਰੇ ਬਣਾਇਆ?
ਨਾ। ਬਾਦ ਚ ਨੀ ਬਣਾਇਆ ਬਣਾਓ ਕੱਟਣਾ ਬੋਹਤ ਔਖਾ ਖਾਣਾ ਸੌਖਾ। ਕੱਟਿਆ ਕਟਾਇਆ ਮਿਲ ਜਾਂਦਾ ਪਰ ਮੈਂ ਏ ਗ਼ਲਤੀ ਕਰ ਬੈਠੀ ਆਂ।
ਹਹੂੰ
ਹੋ ਹਾਂ ਹੋਰ ਵਧੀਆ ਸਭ ਠੀਕ-ਠਾਕ।
ਸਭ ਵਧੀਆ-ਵਧੀਆ।
ਹਾਂ ਚਲੋ ਠੀਕ ਆ ਫੇਰ ਕਰਾਂਗੀ ਮੈ
ਹਾਂ ਹਾਂਜੀ-ਹਾਂਜੀ ਜੀ।
ਓਕੇ ਬਾਏ।
ਹ